ਹੈਲੋ
ਹਾਂਜੀ,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
ਹੋਰ ਸੁਣਾਓ ਜੀ, ਕੀ ਹਾਲ-ਚਾਲ ਨੇ?
ਹਾਂਜੀ ਵਧੀਆ ਜੀ, ਤੁਸੀਂ ਸੁਣਾਓ, ਠੀਕ ਓ?
ਜੀ ਵਧੀਆ।
ਅੱਛਾ ਜੀ, ਹੋਰ ਸੁਣਾਓ ਤੁਸੀਂ ਕੀ ਕਰੰਦੇ?
ਬਸ ਹੁਣ, ਲੰਗਰ ਪਾਣੀ ਛਕ ਕੇ ਜੀ ਅਪਣਾ ਵਿਹਲੇ ਜਿ ਹੋਏ ਸੀ, ਅਤੇ ਮੈਂ ਕਿਹਾ ਫੋਨ ਕਰ ਲਈਏ ਭੈਣ ਜੀ ਨੂੰ।
ਅੱਛਾ ਜੀ।
ਹਾਂਜੀ, ਹੋਰ ਤੁਸੀਂ ਤੁਸੀ ਕੀ ਕਰਦੇ?
ਕੁਛ ਨਹੀਂ, ਅਸੀਂ ਵੀ ਬਸ ਲੰਮੇ ਪਏ ਸੀਗੇ।
ਅੱਛਾ-ਅੱਛਾ, ਹੋਰ ਦਿੱਨੇ ਗੱਪਾ, ਮੈਂ ਕਿਹਾ ਦਿਨ ਕਿਵੇਂ ਦਾ ਨਿਕਲਿਆ ਫਿਰ ਅੱਜ ਸਵੇਰ ਦਾ?
ਠੀਕ ਆ ਤੁਸੀਂ ਦੱਸੋ, ਅਪਣੀ ਡੇਲੀ ਰੂਟੀਨ ਮਤਲਬ ਕਿੱਦਾਂ, ਕਿੰਨੇ ਵਜੇ ਉੱਠਦੇ ਓ? ਕਿੱਦਾਂ, ਦਿਨ'ਚ ਕੀ-ਕੀ ਕਰਦੇ ਓ?
ਅੱਛਾ, ਕੋ ਸਾਡੀ ਤਾਂ ਹੈ ਜੀ ਆਪਾਂ ਸਵੇਰੇ ਸੱਤ ਵਜੇ ਉੱਠੀ ਦਾ ਜੀ। ਅਪਣਾ ਨਹਾ-ਧੋਕੇ, ਅਪਣਾ ਫਰੈਸ਼ ਹੋਕੇ ਆਪਣਾ ਪਾਠ, ਪੂਠ ਕਰੀਦਾ ਸਵੇਰੇ। ਆਪਣਾ ਜਪੁ ਜੀ ਸਾਹਿਬ ਜੀ ਦਾ ਪਾਠ ਕਰੀਦਾ, ਤੇ ਨਾਲੇ ਪਾਠ ਕਰਕੇ ਆਪਾਂ ਨਾਸ਼ਤਾ-ਨੁਸ਼ਤਾ ਕਰਕੇ, ਮੇਰੀ ਦੁਕਾਨ ਹੈਗੀ ਏ, ਬਾਈਕ ਰਿਪੇਅਰਿੰਗ ਦੀ।
ਅੱਛਾ ਜੀ।
ਤੇ ਓਦੀ ਓ ਉੱਥੇ ਆਪਾਂ ਆਪਣੀ ਦੁਕਾਨ ਤੇ ਦੇ ਦੇਣਾ ਦੁਕਾਨ ਤੇ ਆਪਣਾ ਧੂਫ ਬੱਤੀ ਕਰਕੇ ਆਪਣਾ ਆਪਣਾ ਕੰਮ ਜਿਹੜਾ ਹੁੰਦਾ ਸਾਡਾ ਨਿਮਟਾਉਂਦੇ ਆਪਣਾ ਕੰਮ ਸਾਡਾ ਸਰਵਿਸ ਸੈਂਟਰ ਹੈਗਾ ਮਤਲਬ ਜਿਵੇਂ ਬਾਈਕ ਰਿਪਅਰਿੰਗ ਹੁੰਦੀ ਨਾ ਤੁਹਾਡੀ ਐਕਟਿਵਾ ਬਾਈਕ ਹੁੰਦੇ ਨੇ
ਹਾਂਜੀ
ਹਾਂਜੀ ਉਹਦਾ ਕੰਮ ਹੈਗਾ ਇੱਥੇ ਉਹ ਆਪਣਾ ਚਾਹੀਦਾ ਦਾ ਫਿਰ ਆਪਣਾ ਦੋ ਢਾਈ ਵਜੇ ਲੰਚ ਲੰਚ ਸ਼ੇਅਰ ਕਰਾਂਗੇ ਚਲੀਏ ਤਾਂ ਘਰ
ਅੱਛਾ ਜੀ
ਹਾਂ ਰੋਟੀ ਰਾਟੀ ਜਿਵੇਂ ਹੁੰਦੇ ਆ ਉਹ ਖਾ ਕੇ ਫਿਰ ਆਪਣਾ ਪੰਜ ਵਜੇ ਜਾਂ ਚਾਰ ਵਜੇ ਆ ਜਾਂਦੇ ਹਾਂ ਆਪਣਾ ਰੈਸਟ ਰੁਸਟ ਕਰਕੇ ਫਿਰ ਅੱਠ ਵਜੇ ਆਪਣਾ ਆਪਣਾ ਘਰ ਆ ਜਾਂਦੇ ਹਾਂ ਜਿਵੇਂ ਅੱਠ ਸਾਡੇ ਅੱਠ ਤੇ ਆਪਣਾ ਘਰ ਆ ਕੇ ਹੁਣ ਆਪਣਾ ਜੇ ਲੰਗਰ ਪਾਣੀ ਛਕਣਾ ਉਸ ਤੋਂ ਬਾਅਦ ਆਪਣਾ ਥੋੜਾ ਜਿਹਾ ਸੈਰ ਸੂਰ ਤਾਂ ਚੱਲੀ ਦਾ ਰਾਤੀ ਥੋੜ੍ਹਾ
ਅੱਛਾ ਜੀ
ਹੂੰ ਤੇ ਉਸ ਤੋਂ ਬਾਅਦ ਆਪਣਾ ਆ ਕੇ ਜੀ ਅੱਧਾ ਇੱਕ ਘੰਟਾ ਸੋ ਥੋੜਾ ਜਿਹਾ ਟੀਵੀ ਟੀਵੀ ਦੇਖ ਕੇ ਤਾਂ ਕੁਛ ਬੋਲੀ ਦਾ ਕਿ ਥੋੜਾ ਫਿਲਮ ਫੂਲਮ ਲੱਗੀ ਹੋਵੇ ਕੋਈ ਲੱਗੀ ਹੋਈ ਖਾਲੀ
ਅੱਛੀ ਕੈਨੀ ਚੱਲ ਮੈਂ
ਅੱਛਾ ਤੁਸੀਂ ਕੀ ਕਰਦੇ ਜੀ
ਹਾਂਜੀ ਮੈਂ ਸਵੇਰੇ ਉੱਠਦੀ ਹਾਂ ਜੀ ਅੱਠ ਕੁ ਵਜੇ
ਅੱਛਾ।
ਹਾਂਜੀ ਜਿੱਦਾਂ ਬੱਚਿਆਂ ਨੂੰ ਸਮਝ ਲੋ ਛੁੱਟੀ ਹੈ ਨਾ ਫਿਰ ਅੱਠ ਵਜੇ ਉੱਠਦੇ ਗਿਆ ਹਾਂਜੀ ਵੈਸੇ ਤਾਂ ਅਸੀਂ ਮੈਂ ਸਵੇਰੇ ਉੱਠ ਜਾਂਦੀ ਹਾਂ ਜੀ ਪੰਜ ਵਜੇ
ਅੱਛਾ।
ਪੰਜ ਵਜੇ ਉੱਠ ਕੇ ਫਰੈਸ਼ ਵਗੈਰਾ ਹੋ ਕੇ ਨਹਾ ਕੇ ਗੁਰੂ ਘਰ ਜਾ ਕੇ ਮੱਥਾ ਟੇਕਦਿਆਂ ਜੀ
ਹਾਂਜੀ
ਤੇ ਉੱਧਰੋਂ ਹੀ ਤੁਹਾਡੇ ਘਰ ਨਾਲ ਜਿਹੜੀਆਂ ਗੁਰੂ ਘਰ ਆਹੀਆਂ ਹੁੰਦੀਆਂ ਜਨਾਨੀਆਂ ਲੇਡੀਜ਼ ਫਿਰ ਇਹੀ ਉੱਧਰੋਂ ਹੀ ਜਿੱਦਾਂ ਹੁਣ ਦਾ ਗਰਮੀਆਂ ਵੇ ਫਿਰ ਅਸੀਂ ਮਤਲਬ ਹਾਡੇ ਦੋ ਪਿੰਡ ਛੱਡ ਕੇ ਨਾ ਮਤਲਬ ਤਿੰਨ ਕਿਲੋਮੀਟਰ ਤਕ ਅਸੀਂ ਸੈਰ ਕਰਦੇ ਹਾਂ।
ਅੱਛਾ- ਅੱਛਾ।
ਫਿਰ ਅਸੀਂ ਆ ਕੇ ਉੱਥੋਂ ਉੱਥੇ ਹਾਡੇ ਇੱਕ ਗਰਾਊਂਡ ਆ ਪਿੰਡ ' ਉੱਥੇ ਆ ਕੇ ਬੈਠੀਆਂ ਦੀ ਬੈਠ ਬੈਠ ਜਾਈਦਾ ਹਾਡੇ ਅੱਧਾ ਘੰਟਾ ਤੇ ਪਾਣੀ ਵਗੈਰਾ ਪੀ ਲਈ ਦਾ ਜਿੱਦਾਂ ਉੱਤੋਂ ਬਾਅਦ ਘਰੇ ਆ ਜਾਈਦਾ ਵੇ ਸਾਢੇ ਕੇ ਸੱਤ ਸੱਤ ਕੁ ਵੱਜੇ ਹੁੰਦੇ ਫਿਰ ਆ ਕੇ ਬੱਚੇ ਦੇ ਟਿਫਿਨ ਵਗੈਰਾ ਬਣਾਈ ਦੀ ਪੈਕ ਕਰੀ ਹਨਾ ਠਾ ਕੇ ਤਿਆਰ ਕਰੀ ਦਾ ਤੇ ਫਿਰ ਬ੍ਰੇਕਫਾਸਟ ਕਰਵਾ ਦਈ ਦਾ ਬੱਚਿਆਂ ਨੂੰ ਹਾਂਜੀ ਬ੍ਰੇਕਫਾਸਟ ਬਹੁਤਾ ਹੈਵੀ ਨਹੀਂ ਕਰਾਈ ਦਾ ਜਿੱਦਾਂ ਕਦੀ ਓਟਸ ਮਤਲਬ ਡਾਇਟ ਵਧੀਆ ਹੀ ਰੱਖੀ ਹੋਈ ਹੈ ਜਿੱਦਾਂ ਜੁੱਤੇ ਕਦੀ ਓਟਸ ਖਵਾ ਲਏ ਕਦੀ ਫਰੂਟਸ ਕਦੀ ਚਾਹ ਨਾਲ ਜਿੱਦਾਂ ਪਰੌਂਠੀ ਹੈ ਗਏ ਹੈ ਬਿਸ ਸਕੂਟ ਵਗੈਰਾ ਕਦੀ ਚੀਨੀ ਲਾ ਕੇ ਤਾ ਕਦੇ ਕਦੀ ਓਮਲੇਟ ਖਾਣ ਆਉਂਦੇ ਆ ਜਿੱਦਾਂ ਪਤਾ ਵੀ ਕਿ ਅੱਜ ਨਹੀਂ ਜਾਣਾ ਉਹਨਾਂ ਨੇ
ਹਾਂਜੀ
ਹਾਂਜੀ ਤੇ ਬਸ ਸਵੇਰੇ ਏਦਾਂ ਵ ਫੇਰ ਬਸ ਉਹ ਚਲੇ ਵਗੈਰਾ ਜਾਂਦੇ ਆ ਸਰਦੀਆਂ ਚ ਤਾਂ ਅਸੀ ਜਿੱਦਾਂ ਜਨਾਨੀਆਂ ਵਗੈਰਾ ਇਕੱਠੀਆਂ ਬੈਠ ਕੇ ਧੁੱਪੇ
ਹੂੰ
ਭਾਂ ਮਾਰ ਲੈਂਦੇ ਹੁਣ ਗਰਮੀਆਂ ਤੁਹਾਨੂੰ ਪਤਾ ਹੀ ਹੈ ਦੁਪਹਿਰੇ ਦਾ ਆਪਣੇ ਆਪਣੇ ਘਰੇ ਰਹੀਦਾ ਵਾ
ਹਾਂਜੀ ਹਾਂਜੀ
ਜੇ ਕਿਧਰੇ ਟੈਮ ਲੱਗੇ ਕੁਛ ਕਰ ਲਈ ਦਾ ਬੁੱਕਸ ਵਗੈਰਾ ਪੜ੍ਹ ਲੈਂਦੀ ਹੁੰਦੀ ਮੈਂ ਹਾਂਜੀ ਤੁਹਾਨੂੰ ਪਤਾ ਹੀ ਜਿੱਦਾਂ ਡੇਲੀ ਰੋਜ਼ ਦਾ ਦਹੀਂ ਜੀ ਹ ਰੋਜ਼ ਦੀ ਇੱਕ ਤਾਂ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ ਜੀ ਇੱਕ ਖਾਣਾ ਪੀਣਾ ਖਾਣਾ ਪੀਣਾ ਨੀਂਦ ਤੇ ਸੈਰ ਇਹ ਤਿੰਨੇ
ਤਿੰਨੇ ਤਿੰਨੇ ਬਿਲਕੁਲ ਜੀ ਬਿਲਕੁਲ ਆਪ ਆਪਾਂ ਤਾਂ ਕਰਦੇ ਹਾਂ ਜੀ ਦੇਖੋ ਸ਼ਾਮੀ ਵੀ ਆਪਾਂ ਦੁਪਹਿਰੇ ਆਨੇ ਆ ਰੋਟੀ ਖਾਣ ਤੇ ਆਪਣਾ ਥੋੜਾ ਰੈਸਟ ਕਰ ਲੈਂਦੇ ਇੱਕ ਡੇਢ ਘੰਟੇ ਦੀ ਨੀਂਦ ਲੈ ਕੇ ਫਿਰ ਦੁਕਾਨ ਤੇ ਚੱਲਜੀ ਦਾ
ਅੱਛਾ ਜੀ ਹਾਂਜੀ ਇਹੀ ਆ ਕਿਉਂਕਿ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਆ
ਹੂੰ ਤੇ ਹੋਰ ਤੁਸੀਂ ਤੁਹਾਡੇ ਬੱਚੇ ਕਿਹੜੀ ਕਿਹੜੀ ਕਲਾਸ 'ਚ ਨੇ
ਜੀ ਮੇਰੇ ਬੱਚੇ ਇੱਕ ਤਾਂ ਫਸਟ ਕਲਾਸ 'ਚ ਆ
ਅੱਛਾ
ਅਤੇ ਇੱਕ ਫੋਰਥ ਕਲਾਸ 'ਚ ਆ
ਅੱਛਾ ਚਲੋ ਵਧੀਆ ਗੱਲ ਐ ਜੀ ਤੇ ਆਪਣਾ ਬੇਟਾ ਹੈ ਬੇਟੀ
ਹਾਂਜੀ ਬੇਟਾ ਬੇਟੀ
ਅੱਛਾ, ਹਾਂ ਮੈਂ ਕਿਹਾ ਚਲੋ ਵਧੀਆ
ਹਾਂਜੀ
ਹਾਂਜੀ ਆਪਣਾ ਤੇ ਮੈਂ ਖਾ ਜੀ ਮੇਰੇ ਤੇ ਇੱਕ ਮੁੰਡਾ ਹੈਗਾ ਉਹ, ਥਰਡ ਕਲਾਸ ਚ ਹਜੇ
ਬਸ ਫਿਰ ਦੁਪਹਿਰੇ ਜਿੱਦਾਂ ਮੈਂ ਚਾਹ ਵਗੈਰਾ ਘੱਟ ਹੀ ਲੈਨਾ ਪਸੰਦ ਕਰਦੀ ਆ ਮੋਰਨਿੰਗ ਕਦੀ ਕਦੀ ਸਵੇਰੇ ਲੈ ਲੈਂਦੀ ਆ ਵੈਸੇ ਤਾਂ ਉਹ ਵੀ ਬਹੁਤ ਰੇਅਰ
ਚਲੋ ਦੇਖੋ ਜੀ ਵੈਸੇ ਸਾਡੀ ਲਾਈਨ 'ਚ ਤਾਂ ਪੀਂਦੇ ਹੀ ਨੇ ਪਰ ਮੈਂ ਵੀ ਬੜਾ ਘੱਟ ਪੀਂਦਾ ਜੀ ਸਵੇਰੇ ਹੀ ਆਪਣਾ ਇੱਕ ਇੱਕੀ ਵਾਰ ਪੀ ਦੀ ਆ ਜੀ ਉਸ ਤੋਂ ਬਾਅਦ ਸਾਨੂੰ ਕਦੀ ਮਨ ਕਰ ਜੇ ਤੇ ਕਰ ਜੇ ਨਹੀਂ ਨਹ ਆਪਾਂ ਪੀਂਦੇ ਚਾਹ ਤੇ ਸਵੇਰ ਦੇ ਦੇਖੋ ਹੁੰਦਾ ਈ ਐ ਬੰਦੇ ਨੂੰ,
ਅਸੀਂ ਫਿਰ ਦੁਪਹਿਰੇ ਜਿੱਦਾਂ ਮੈਂ ਤਾਂ ਗ੍ਰੀਨ ਟੀ ਵਗੈਰਾ ਪ੍ਰੈਫਰ ਕਰਦੀ
ਹਾਂ ਉਹ, ਹਾਂ ਨਹੀਂ ਵਧੀਆ ਹੈਗਾ ਜੀ ਉਹ ਵਧੀਆ, ਚੀਜ਼ ਹੈਗੀ, ਉਹ ਤੇ ਦੇਖੋ ਜੀ ਬੰਦੇ ਨੂੰ ਲੈਣਾ ਹੀ ਚਾਹੀਦਾ ਜੀ ਗ੍ਰੀਨ ਟੀ ਵਗੈਰਾ ਤੇ,
ਹਾਂਜੀ ਇਹ ਤਾਂ ਹੈ ਈ,
ਹੂੰ ਪਤਾ ਕੀ ਜੀ ਦੇਖੋ ਅਗਰ ਸਾਡਾ ਸਰੀਰ ਨ ਸਹੀ ਰਹੇਗਾ ਨਾ ਤੇ ਆਪਾਂ ਕੁਛ ਨੀ ਕਰ ਪਾਵਾਂਗੇ ਜ਼ਿੰਦਗੀ ਚ,,
ਹਾਂਜੀ ਇਹ ਤਾਂ ਹੈ ਈ ਆ ਜੀ!
ਹਾਂਜੀ ਅੱਜ ਕੱਲ੍ਹ ਦੇਖੋ ਜਾਵੇਂ ਲੋਕੀ ਫਾਸਟ ਫੂਡ ਵੀ ਬੜਾ ਖਾਂਦੇ ਨੇ ਨਾ, ਉਹਨਾਂ ਨੂੰ ਕੁਛ ਨਾ ਕੁਝ ਹੋਇਆ ਈ ਹੁੰਦਾ, ਅਤੇ ਆਪ ਇਸ ਲਈ ਫਰੂਟ ਫਰਾਟ ਖਾਣਾ ਸਾਡੇ ਵਾਸਤੇ ਬਹੁਤ ਵਧੀਆ ਐ ਸਬਜ਼ੀਆਂ ਖਾਣੀ ਹਰੀ-ਹਰੀ, ਆਪਣਾ ਦੇਖੋ ਜੀ, ਸਾਡੇ ਡੇਲੀ ਰੂਟਨ ਚ ਆਈ ਚੱਲਦੇ ਆ। ਦੇਖੋ ਜੀ ਅਗਰ ਸਬਜ਼ੀ ਸਾਡੀ ਘਰ ਵਧੀਆ ਬੰਨੀ ਹੋਏਗੀ। ਨਾ ਤੇ ਬੰਦਾ ਉਹੀ ਸਾਡੀ ਡੇਲੀ ਰੂਟੀਨ ਚ ਚੱਲਦਾ ਰਹਿ ਗਿਆ। ਮੰਨ ਲਓ ਹਫ਼ਤੇ ਚਾਰ ਸਬਜ਼ੀਆਂ ਹੈਗੀਆਂ। ਨਾ ਤੇ ਉਹ ਆਣੀਆਂ ਹੀ ਆਣੀਆਂ ਚਾਹੀਦੀਆਂ ਘਰੇ
ਹਾਂਜੀ, ਇਹ ਤਾਂ ਹੈ ਹੀ ਹੈ। ਜੀ ਸਹੀ ਕਹਿ ਰਹੀ ਹੈ। ਡਾਇਟ
ਡਾਇਟ, ਤਾਂ ਚੱਲੋਗੇ ਕੋਈ ਦਿਮਾਗ ਵੀ ਸਾਡਾ ਸਹੀ ਰਹੇਗਾ, ਮੋਟਾ ਦਿਮਾਗ ਨਹੀਂ ਹੋਇਆ। ਕਹਿੰਦੇ ਨਾ ਬੰਦਾ ਜ਼ਿਆਦਾ ਹਰ ਵਾਰ ਮੋਟਾ ਹੋ ਜਾਂਦਾ ਦਿਮਾਗ।
ਉਹ ਚੀਜ਼ ਨਹੀਂ ਹੁੰਦੀ ਬੰਦੇ ਚ, ਸਮਝਦਾਰ ਹੁੰਦਾ ਬੰਦਾ।
ਡਾਇਟ, ਦਾ ਤਾ ਧਿਆਨ ਰੱਖਣਾ ਚਾਹੀਦਾ ਜੀ।
ਹੂ, ਅਗਰ ਦੂਸਰਾ ਬੰਦਾ ਫਿਰ ਫੈਟ ਵੀ ਉਹਦਾ ਵੱਧ ਜਾਂਦਾ। ਜ਼ਿਆਦਾ ਫੇਰ ਮੋਟਾ ਚਰਬੀ ਆ ਜਾਂਦੀ ਹੈ। ਜ਼ਿਆਦਾ ਹੀ ਅਗਰ, ਜ਼ਿਆਦਾ ਖਾਏ ਬੰਦਾ ਜ਼ਿਆਦਾ ਖਾਣਾ ਵੀ ਬੇਕਾਰ ਹੁੰਦਾ।
ਹਾਂਜੀ-ਹਾਂਜੀ, ਇਹ ਤਾਂ ਹੈ।
ਹਾਂਜੀ, ਦੇਖੋ ਬੰਦਾ ਜਿੰਨੀ ਜ਼ਰੂਰਤ ਹੁੰਦੀ। ਸਰੀਰ ਨੂੰ ਹੁਣ ਸਾਡੀ ਅੱਠ ਘੰਟਿਆਂ ਦੀ ਤਾਂ ਮੈਕਸੀਮਮ ਸਾਨੂੰ ਚਾਹੀਦੀ-ਚਾਹੀਦੀ ਨੀਂਦ ਉਨੀ ਲੋੜ ਹੈਗੀ ਹੈ। ਤੇ ਕਈ ਲੋਕ ਕੀ ਕਰਦੇ ਜੀ ਨੀਂਦ ਹੀ ਨਹੀਂ ਪੂਰੀ ਕਰਦੇ ਉਹਦੇ ਚ ਕੀ ਉਹਦਾ ਬੰਦਾ ਸਿਰ ਦਰਦ ਹੋਏਗਾ ਜਾਂ ਡਿਪਰੈਸ਼ਨ ਚ ਹੋਏਗਾ। ਨੀਂਦ, ਨਹੀਂ ਆਦੀ।
ਹਾਂਜੀ, ਇਹ ਤਾਂ ਹੈ। ਜੇ ਜਿੱਦਾਂ ਮਤਲਬ, ਕੀ ਗੱਲ ਆ ਅੱਜ ਕੱਲ੍ਹ ਲੇਡੀਜ਼ ਨੂੰ ਜਿੱਦਾਂ ਹੋਰਮੋਨ ਇਨਬਾਲੰਸ ਪਏ ਹੈ। ਜਨਾਨੀਆਂ ਦੀ ਹਨਾ। ਕਿਤੇ ਮੈਡ ਮਿਡ ਹੌਸਪੀਟਲ ਚਲ ਜੋ ਸਬ ਤੋ ਜ਼ਿਆਦਾ ਪ੍ਰਾਪਬਲਮ ਇਹੀ ਹੈ, ਕੇ ਜਨਾਨੀਆਂ ਦੀ ਹੋਰਮੋਨ ਇੰਬੈਲੈਂਸ ਆ। ਉਹਦੇ ਮੇਨ ਜਿਹੜਾ ਮੇਨ ਉਹ ਕਾਰਨ ਨਾ ਸਭ ਤੋਂ ਮੇਨ ਕਾਰਨ ਇਹ ਹੀ ਹੈ। ਕਿ ਕੁੜੀਆਂ ਦੀ ਨੀਂਦ ਸਟਰ੍ਰੈਸ ਸਭ ਤੋਂ ਪਹਿਲਾਂ ਡਾਕਟਰ ਕਹਿੰਦੇ ਆ ਵੀ ਆਪਣੀ ਦਵਾਈ ਤੁਹਾਨੂੰ ਬਾਅਦ ਚ ਦਵਾਂਗੇ। ਪਹਿਲਾਂ ਆਪਣੀ ਨੀਂਦ, ਤੇ ਕਾਬੂ ਕਰੋ।
ਹੂ, ਬਿਲਕੁਲ ਜੀ ਬਿਲਕੁਲ, ਉਹੀ ਤੇ ਗੱਲ ਹੈ। ਗਈ ਸਾਰੀ
ਹੂ, ਹਾਂਜੀ-ਹਾਂਜੀ।
ਹਾਂਜੀੇ, ਸਾਡੇ ਸਰੀਰ ਨੂੰ ਰੈਸਟ ਦੀ ਲੋੜ ਹੁੰਦੀ ਹੈ। ਸਰੀਰ, ਮਸ਼ੀਨਰੀ ਵਾਂਗੂ ਜਿੱਦਾਂ ਸਕੂਟੀ 'ਚ ਤੇਲ ਪਾਉਂਗੇ ਚੱਲ ਜਾਊਗਾ। ਐਵੇਂ ਸਰੀਰ ਆ ਜੀ ਸੇਮ।
ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੈ। ਜੀ ਹੂ।
ਸੋ ਮਤਲਬ, ਵਧੀਆ ਤਰ੍ਹਾਂ ਪਾਣੀ ਰੋਜ਼ ਪੀਓ। ਪਹਿਲਾਂ ਤਾਂ ਮੈਂ ਬਿਲਕੁਲ, ਪਾਣੀ ਨਹੀਂ ਪੀਂਦੀ ਸੀ। ਤੇ ਮੇਰੇ ਨਾ ਮੂੰਹ ਤੇ ਜਦੋਂ ਪਿੰਪਲ ਵਗੈਰਾ ਸ਼ੁਰੂ ਹੋ ਗਏ। ਸੋ ਮੈਂ ਕਿਸੇ ਡਾਕਟਰ ਉਹਨੂੰ ਦਿਖਾਇਆ ਤੇ ਉਹਨਾਂ ਨੇ ਕਿਹਾ ਵੀ ਪਾਣੀ ਪੀਣਾ ਸ਼ੁਰੂ ਕਰੋ। ਮੈਂ ਹੌਲੀ-ਹੌਲੀ ਕਰਕੇ ਇੱਕ ਵੱਡੀ ਬੋਟਲ ਲਾਈ ਉਹਨੂੰ ਪੀਂਦੀ ਰਹੀ। ਫੇਰ ਹੁਣ ਤਾਂ ਮੇਰੀ ਆਦਤ ਬਣ ਗਈ ਆ। ਮੈਂ ਤੂੰ ਰਹਿ ਹੀ ਨੀ ਹੁੰਦਾ ਸੀ। ਮੈਂ ਪਾਣੀ ਨਾ ਜ਼ਿਆਦਾ ਪੀਵਾਂ।
ਪਤਾ ਜੀ ਦੇਖੋ, ਜੀ ਸਾਨੂੰ ਪਾਣੀ ਸਾਡੇ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਹੈ ਜੀ।
ਹਾਂਜੀ।
ਪਾਣੀ ਨਾਲ ਸਾਡੇ ਗੰਦਗੀ ਸਾਰੀ ਸਾਫ਼ ਦਾਣੇ ਦੂਣੇ ਜਿਹੜੇ ਸਾਰੇ ਸਾਫ਼ ਹੋ ਜਾਂਦੇ ਆ। ਜੀ ਦੇਖੋ ਪੀਣ ਨਾਲ
ਬੋਤ ਵਧੀਆ ਚੀਜ਼ ਹੈਗੀ। ਨੁਕਸਾਨ ਨੀ ਏਦੇ ਖੋ ਬੰਦੇ ਨੂੰ ਦਿਨ ਚ ਮੇਰੇ ਹਿਸਾਬ ਨਾਲ ਤੇ ਪੀਣਾ ਈ ਚਾਈਦੈ ਖੁੱਲਾ ਪਾਣੀ ਪੀਣਾ ਚਾਈਦੈ।
ਹਾਂਜੀ ਮੈਕਸ ਕੈਂਦੇ ਆ ਵੀ ਤਿੰਨ ਲੀਟਰ ਤਾਂ ਪੀ ਔ।।
ਤਿੰਨ ਲੀਟਰ ਤਾਂ ਜੀ ਦੇਖੋ ਬੰਦਾ ਗਰਮੀ ਚ ਤਾਂ ਜ਼ਿਆਦਾ ਈ ਹੋ ਜਾਂਦਾ ਜੀ।
ਹਾਂਜੀ ਪਰ ਪੀਣ ਅਲੇ ਪੀਂਦੇ ਕੋਈ ਤਾਂ ਨੀ ਪੀਂਦੇ ਮੈਂ ਬਥੇਰੇ ਦੇਖ ਕਯਾ ਬੱਚੇ ਤਾਂ ਮੇਰੇ ਪੀਂਦੇ ਈ ਨੀ
ਗੁੜ ਬੱਚੈ ਦੇਖੋ ਜੀ ਬੱਚੇਯਾ ਦਾ ਦੇਖੋ ਕੁਛ ਨਾ ਕਹੋ ਜੀ ਬੱਚਿਆਂ ਦੇ ਦੇਖੋ ਬੱਚਿਆਂ ਨੂੰ ਆਪਾਂ ਜੋ ਸਿਖਾਣਾ ਔਨਾਂ ਨੇ ਔਈ ਕਰਨਾ ਆਪਾਂ ਅਗਰ ਆਦਤ ਡਾਲਾਂਗੇ ਤੇ ਪੀਨਾਂ ਈ ਪੀਨੈ।
ਹਾਂਜੀ ਸਾਡ
ਅਗਰ ਆਪਾਂ ਬੱਚਿਆਂ ਨੂੰ ਆਪਾਂ ਫਰੂਟੀ ਦੇਵਾਂ ਬਸ ਅਗਰ ਪੰਜ ਫਰੂਟੀ ਦੇਣ ਦੀ ਪੇਯਾਨੇ ਵਾਨਾ ਵੀ ਜਿਵੇਂ ਅਗਰ ਆਪਾਂ ਔਈ ਪੰਜ ਗਲਾਸ। ਅਗਰ ਦਵਾਂਗੇ ਨਾ ਬੱਚੇਯਾ ਨੂੰ ਸਵੇਰੇ, ਸ਼ਾਮੀ, ਦੁਪੈਰੇ, ਤੇ ਔਨਾ ਨੇ ਔਵੀ ਪੀਂਣੇ ਨੇ ਆਹ ਸਾਡੇ ਹੱਥੇ ਚ ਹੁੰਦਾ ਜੀ ਦੇਖੋ।
ਅੱਛਾ ਜੀ। ਹਾਂਜੀ ਏਤਾਂ ਤਰੀਕਾ ਸਈ ਬੀ ਹਾਂਜੀ ਏ ਤਾਂ ਸ ਜੇ ਡੇਲੀ ਰੂਟੀਨ ਚ ਮਤਲਬ ਮੇਨ ਚੀਜ਼ ਏਹੀ ਹੈ ਵੀ ਸੈਰ ਕਰੋ ਡਾਇਟ ਕੋਂਨਸ਼ੀਅਸ ਸਕਰੂ ਹੈ। ਡਾਇਟ ਪ੍ਰੋਪਰ ਲੋ। ਅਹ ਪਨੀਰ ਵਗੈਰਾ ਖਾ ਔ ਜਿੱਦਾਂ ਕਿ ਨੋਨ- ਵੈਜ ਆ ਫੇਰ ਬੋਤ ਚੀਜ਼ਾਂ ਨੇ ਨਿੳਟਰੀ ਖਾ ਔ ਅ ਪੋਫੋ ਖਾ ਔ ਪਨੀਰ ਖਾ ਔ ਬਥੇਰੇਆ ਚਿਜਾ ਚ ਹੈਗੀ ਆ ਜਾਨ। ਸੋਯਾ ਚ ਵੀ ਸੋਇਆ ਚਾਪ ਕੈਂਦੇ ਜਿਨੂੰ ਔ ਖਾ ਔ ਤੇ‌‌ ਤੇ ਹਰ ਗ੍ਰੀਨ ਚੀਜ਼ਾਂ ਪਾਲਕ ਵਗੈਰਾ ਖਾ ਔ ਆਇਰਨ ਹੁੰਦਾ ਔਦੇ 'ਚ
ਹਾਂਜੀ।
ਹਾਂਜੀ ਬਸ ਏਹੀ ਚੀਜ਼ਾਂ ਮਤਲਬ
ਹਾਂ ਆਪਾਂ ਈ ਕੈ ਸਕਨੇ ਆ ਜੀ ਚਲੋ। ਠੀਕ ਏ ਭੈਣ ਜੀ ਸਸਰੀ ਕਾਲ ਜੀ।
ਸਸ਼ੀ ਕਾਲ ਜੀ ਬਹਤ